ਹੈਲੋ,
ਹੈਲੋ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕੈਸੇ ਹੋ ਤੁਸੀਂ?
ਵਧੀਆ ਜੀ ਵਧੀਆ ਤੁਸੀ ਸੁਣਾਓ?
ਜੀ ਵਧੀਆ ਘਰ ਸਭ ਠੀਕ ਤੁਹਾਡੇ?
ਹਾਂਜੀ-ਹਾਂਜੀ ਸਭ ਵਧੀਆ।
ਹੋਰ ਕੀ ਕਰ ਰਹੇ ਸੀ, ਹਾਂਜੀ ਸਭ ਵਧੀਆ।
ਬੱਸ ਹੁਣੇ, ਅਪਣਾ ਲੰਚ ਕੀਤਾ ਸੀ।
ਅੱਛਾ ਅੱਛਾ ਮੈਂ ਤੁਹਾਡੇ ਕੋਲੋਂ ਇਹ ਪੁੱਛ ਰੀ ਸੀ, ਜੈਸੇ ਹੁਣ ਤੁਸੀਂ ਦੇਖਿਆ ਹੋਏਗਾ ਨਾ ਬਹੁਤ ਸਾਰੇ ਛੋਟੇ-ਛੋਟੇ ਬੱਚੇ ਲਾਇਕ ਜੈਸੇ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਫੋਨ ਦੇ ਦਿੰਦੇ ਆ ਯੂਜ਼ ਕਰਨ ਵਾਸਤੇ। ਮਤਲਬ ਯੂਜ਼ ਵੀ ਕਿਆ ਉਹਨੂੰ ਕਾਰਟੂਨ ਲਗਾ ਕੇ ਦੇ ਦਿੰਦੇ ਨੇ ਫੋਨ ਚ ਤਾਂ ਕਿ ਤਾਂ ਕਿ ਉਹ ਬੈਠਾ ਰਹੇ ਪਰੇਸ਼ਾਨ ਨਾ ਕਰੇ।
ਹਾਂਜੀ-ਹਾਂਜੀ।
ਤੇ ਤੁਹਾਡੇ ਹਿਸਾਬ ਨਾਲ ਉਹ ਚੀਜ਼ ਠੀਕ ਐ ਜਾ ਫਿਰ ਜ਼ਿਆਦਾ ਓਵਰ ਏ।
ਗਲਦੀ ਐ ਜ਼ਿਆਦਾ ਓਵਰ ਵੀ ਨੀ ਕਹਿ ਸਕਦੇ।
ਹਾਂਜੀ। ਗਲਤ ਈ ਐ ਹਨਾਂ, ਜੀ ਮੇਰੇ ਹਿਸਾਬ ਨਾਲ ਤੇ ਉਹ ਚੀਜ਼ ਗਲਤ ਲਾਇਕ, ਅਗਰ ਅਸੀਂ ਇੱਕ ਚੀਜ਼ ਨੂੰ ਨਾ ਅਨਲਿਮਿਟਿਡ ਯੂਜ਼ ਕਰਾ ਰੇ ਹਾਂ ਤੇ ਉਹ ਗਲਤ ਹੀ ਹੈ ਤੁਸੀਂ ਦੇਖਿਆ ਹੋਏਗਾ ਨਾ ਫਿਰ ਬੱਚਿਆਂ ਨੂੰ ਹੈਬਿਟ ਜਾਂਦੀ ਏ, ਉਹ ਬਿਨਾਂ ਮੋਬਾਇਲ ਦੇ ਰੋਟੀ ਈ ਨਹੀਂ ਖਾਂਦੇ ਅਗਰ ਜਾਂ ਤਾਂ ਤੁਸੀਂ ਉਹਨਾਂ ਦੇ ਹੱਥ ਚ ਫੋਨ ਨੀ ਦੋ ਗੇ ਕਾਰਟੂਨ ਲਗਾ ਕੇ ਨੀ ਦੋ ਗੇ ਸਗੋਂ ਰੋਟੀ ਈ ਨੀ ਖਾਣਗੇ, ਮੇਰੀ ਅਪਣਿਆ ਅੱਖਾਂ ਦੇਖੇ ਬੱਚੇ ਨੇ ਸਿਰਫ ਮਤਲਬ ਇੱਕ ਸਾਲ ਦਾ ਬੱਚਾ ਜਾਂ ਡੇਢ ਸਾਲ ਦਾ ਬੱਚਾ ਏ ਉਹ ਮੋਬਾਇਲ ਦੇਖ ਰਿਹਾ ਮੋਬਾਇਲ ਕਾਰਟੂਨ ਦੇਖ ਰਿਹਾ ਓਹ, ਟੀਵੀ ਦੇਖ ਰਿਹਾ ਉਹ ਇਤਨਾ ਮਸਤ ਨੇ ਮੋਬਾਇਲ ਹੋਰ ਟੀਵੀ ਚ ਉਹਨਾਂ ਨੂੰ ਕੋਈ ਫਰਕ ਨਹੀ ਪੈ ਰਿਹਾ ਉਹਨਾਂ ਦੇ ਆਸ-ਪਾਸ ਕੋਈ ਬੰਦਾ ਹੈ ਨਹੀਂ ਹੈ। ਤੁਸੀ ਟੀਵੀ ਬੰਦ ਕਰਦੋ ਜਾਂ ਫੋਨ ਬੰਦ ਕਰਦੋ, ਫਿਰ ਰੀਐਕਟ ਕਰਨਗੇ ਉਹ। ਉਹ ਲੋਕ ਪੂਰਾ ਦਿਨ ਫੋਨ ਦੇਖ ਸਕਦੇ ਨੇ ਪੂਰਾ ਦਿਨ। ਫੋਨ ਔਰ ਟੀ ਵੀ ਪੂਰਾ ਦਿਨ ਦੇਖ ਸਕਦੇ ਨੇ ਨਾ ਤੇ ਫੇਰ ਉਹ ਨਾ ਤੇ ਫੇਿਰ ਉਹ। ਰੋਂਦੇ ਨੇ ਤੇ ਨਾ ਹਸਦੇ ਨਾ ਫਿਰ ਤੁਰਦੇ ਫਿਰਦੇ ਵੀ ਨਹੀਂ ਹੈਗੇ ਬਾਹਰ ਵਿੱਚ ਜ ਮਤਲਬ ਰੋ ਰਿਹਾ ਮੰਮੀ ਜਾ ਰੋ ਰਿਹਾ ਬੱਚਾ ਫੋਨ ਦੇ ਦੋ ਉਹ ਫੋਨ ਲੈ ਕੇ ਚੁੱਪ ਹੋ ਜਾਣਗੇ ਉਹਨਾਂ ਦੀ ਐਕਟੀਵਿਟੀ ਨਹੀਂ ਹੋ ਰਹੀ ਮਸਲ ਵੀ ਗ੍ਰੇਨ ਨਹੀਂ ਹੋ ਰਹੇ। ਮਤਲਬ ਕਾਫੀ ਗਰੋ ਹੀ ਨਹੀਂ ਕਰ ਰਹੇ ਕੁਛ ਵੀ ਨਹੀਂ ਹੋ ਰਿਹਾ
ਫਿਜ਼ਕਲ ਐਕਟੀਵਿਟੀ ਬੰਦ ਹੋ ਗਈ ਹੈ। ਪਹਿਲੇ ਬੱਚਾ ਗਰੋਹ ਗਰੋਹ ਦੌੜਦਾ ਸੀ ਹੁਣ ਤੇ ਬੈਠੇ ਫੋਨ ਫੜਾ ਦੋ। ਜਾਂ ਤੇ ਫੋਨ ਚਲਾ ਲੇਗਾ ਤੇ ਜਾਂ ਰੋਲੇਗਾ ਆਾਲਤ ਗੰਦੀ ਪਾਈ ਦੀ ਹੈ ਨਾ
ਬਿਲਕੁਲ ਫੇਰ ਉਹਹੀ ਗੱਲ ਦੇਖੀ ਵੀ ਹੋਏਗੀ ਨ ਫਿਰ ਜਾਂ ਡਾਕਟਰ ਕੋਲ ਜਾਂਦੇ ਨੇ ਕਿ ਸਾਡਾ ਬੱਚਾ ਗਰੋਥ ਨੀ ਕਰ ਰਿਹਾ ਸਾਡਾ ਬੱਚਾ ਤੁਰਦਾ ਨੀ ਵਿਆਹ ਇਹ ਸਾਡਾ ਬੱਚਾ ਅੱਛੇ ਸ ਖੜਾ ਨਹੀ ਹੋ ਪਾ ਰਿਹਾ ਜਾਂ ਬੋਲਦਾ ਨੀ ਵਿਆਹ ਕੁਛ ਹੋ। ਖੇਲਦਾ ਨੀ ਵਿਆਹ ਕੋਈ ਦਿੱਕਤ ਨਾ ਮਤਲਬ ਕੋਈ ਨਾ ਪਲਿਆ ਤੁਸੀਂ ਹਾਂਜੀ ਆਪਣੇ ਘਰੋਂ ਪਹਿਲੇ ਚੇਂਜ ਕਰਨਾ ਚਾਹੀਦੀ ਨਾ ਉਹ ਚੀਜ਼ ਉਹ ਪਹਿਲਾਂ ਤਾਂ ਓਨ੍ਹਾ ਨੂੰ ਅੱਛਾ ਲੱਗਦਾ ਏ ਕਿ ਸ਼ਾਇਦ ਸਾਡਾ ਬੱਚਾ ਮੋਬਾਇਲ ਯੂਜ ਕਰ ਰਿਹਾ ਮੋਬਲ ਦੇਖ ਦੇਖ ਰਿਹਾ ਫੋਨ ਦੇਖ ਰਿਹਾ ਸ਼ਾਂਤੀ ਨਾਲ ਬੈਠ ਕੇ। ਬਹੁਤ ਅੱਛਾ ਕੰਮ ਕਰ ਰਿਹਾ, ਪਹਿਲੇ ਉਹਨੂੰ ਪ੍ਰਾਉਡ ਫੀਲ ਹੁੰਦਾ ਇਸ ਚੀਜ਼ ਤੇ।
ਸਹੀ ਗੱਲ ਆ ਫੇਰ ਥੋੜਾ ਟਾਈਮ ਬੀਤਦਾ ਏ ਫੇਰ ਪਛਤਾਵਾ ਹੁੰਦਾ।
ਫ਼ੇਰ ਪਛਤਾਵਾ ਹਉਂਦਾ ਬਿਲਕੁਲ। ਉਹ ਤੇ ਕਹਿੰਦੇ ਪਹਿਲੇ ਉਹਨਾ ਨੂੰ ਪ੍ਰਾਊਡ ਫੀਲ ਹੁੰਦਾ ਬਹੁਤ ਕਿ ਸਾਡਾ ਬੱਚਾ ਬਹੁਤ ਖੁਸ਼ੀ ਨਾਲ ਮੋਬਾਇਲ ਯੂਜ ਕਰ ਰਿਹਾ, ਫੋਨ ਯੂਜ ਕਰ ਰਿਹਾ। ਉਹ ਕਾਫ਼ੀ ਖੁਸ਼ ਹੁੰਦੇ ਨੇ ਸਾਡੇ ਬੱਚੇ ਨੂੰ ਫੋਨ ਯੂਜ ਕਰਨਾ ਆਂਦਾ ਸਾਡਾ ਬੱਚਾ ਕਾਰਟੂਨ ਚਲਾ ਲੈਂਦਾ
ਨਹੀਂ ਜ ਸਹੀ ਗੱਲ ਹੈ।
ਉਹ ਬਾਅਦ ਚ ਉਹਨ ਨੂੰ ਦਿੱਕਤ ਹੁੰਦੀ ਹੈ। ਲੇਕਿਨ ਤਾਂ ਵੀ ਫਿਰ ਡਾਕਟਰ ਕੋਲ ਜਾਂਦੇ ਸਾਡਾ ਬੱਚਾ ਤੁਰਦਾ ਨ ਪ ਜਾਂ ਸਾਡਾ ਬੱਚਾ ਅੱਛੇ ਬੋਲ ਨਹੀ ਪਾ ਰਿਹਾ ਕਿਉਂਕਿ ਜਦੋਂ ਖੇਲ ਹੀ ਨਹੀ ਰਿਹਾ ਉਹ ਤ ਫਿਰ ਨੀ ਰਿਹਾ ਜਾਜੇ ਤੇ ਉਹਨੂੰ ਫਿਰ ਕੈਸੇ ਚੱਲਣਾ ਆਏਗਾ
ਹਾਂਜੀ ਹਾਂਜੀ।
ਉਹ ਬਿਨਾਂ ਬਿਨਾਂ ਮੋਬਾਇਲ ਦੇ ਰੋਟੀ ਵੀ ਨਹੀ ਖਾਂਦੇ
ਬਾਕੀ ਮੋਬਾਈਲ ਤੇ ਇਨਾਮ
ਮੋਬਾਇਲ ਦਿਖਾ ਦੋ ਜਾਂ ਤੁਸੀਂ ਬਿਲਕੁਲ ਬਿਲਕੁਲ ਬਿਲਕੁਲ ਮੋਬਾਈਲ ਦਿਖਾ ਦੋ ਜਾਂ ਟੀ ਵੀ ਦਿਖਾ ਦੋ ਚਲੋ ਟੀ ਵੀ ਨੁਕਸਾਨ ਕਰਦਾ ਹੈ ਲੇਕਿਨ ਅਗਰ ਅਸੀਂ ਬੋਲੇਏ ਟੀ ਵੀ ਨੂੰ ਇੱਕ ਵਾਰ ਨੂੰ ਝੇਲ ਸਕਦਾ ਹੈ। ਕਿਉਂਕਿ ਟੀ ਵੀ ਕਾਫੀ ਦੂਰੋਂ ਦੇਖਦਾ ਹੈ। ਤੁਸੀਂ ਮੋਬਾਇਲ ਦੇਖੋਗੇ ਨਾ ਕਿਸੇ ਬੱਚੇ ਨੂੰ ਮੋਬਾਇਲ ਬਹੁਤ ਖੋਲੋ ਰ ਬਹੁਤ ਧਿਆਨ ਨਾਲ ਦੇਖ ਮਤਲਬ ਉਹ ਹਿਲਦਾ ਵੀ ਨੀ ਫੋਨ ਦੇਖਦੇ ਹੋਏ
ਜੀ ਜੀ ਜੀ ਛੋਟੇ ਛੋਟੇ ਬੱਚਿਆਂ ਨੂੰ ਇਹ ਗੰਦੀ ਆਦਤ ਪਾਈ ਰ ਹੈ ਉਹਨਾਂ ਨੂੰ ਫਿਜ਼ਕਲ ਐਕਵਿ ਬਣਾਉਣੀ ਚਾਹੀਦੀ ਹੈ
ਬਿਲਕੁਲ ਵੀ ਨੀ ਫਿਜ਼ਕਲ ਉਹ ਬੱਚੇ ਫਿਰ ਖੁਦ ਵੀ ਕਰਨਾ ਚਾਹੁੰਦਾ ਸੋਚਦੇ ਕਿ ਬੱਚੇ ਨੇ ਅਸੀ ਕਰਾਈ ਨੀ ਹੁਣ ਬੱਚਾ ਖੁਦ ਕਰੇਗਾ ਪਰ ਖੁਦ ਕਿੱਥੋਂ ਕਰੇਗਾ। ਜਦ ਤੁਸੀਂ ਉਹਨੂੰ ਹੈਬਿਟ ਹੀ ਨਹੀ ਪਾਈ ਤੇ ਫਿਰ ਉਹ ਕੈਸੇ ਕਰ ਲਏਗਾ
ਸਹੀ ਗੱਲ
ਨਾ ਤੇ ਉਹ ਬੱਚ ਬੱਚੇ ਨੂੰ ਫਿਰ ਰੋਣ ਵੀ ਨੀ ਦੇਦੇ ਤੁਸੀ ਦੇਖਿਆ ਹੋਣਾ ਨਾ ਬੱਚਾ ਤੀਹ ਸੈਕਿੰ ਰੋ ਰਿਹਾ ਦਸ ਸੈਕਿੰਡ ਬੱਚ। ਬਾ ਰੋ ਲਿਆ ਤੁਰੰਤ ਚੁੱ ਕਰਵਾ ਦੇਣਗੇੇ ਚੁੱਪ ਚੁੱਪ ਜੇ ਮੋਬਾਇਲ ਦੇਖ ਲੈ ਮੋਬਾਈਲ ਦੇਖ ਲੈ।
ਸਹੀ ਗੱਲ
ਉਹ ਵੈਸੇ ਰਣ ਤੇ ਫਿਰ ਉਹਨਾਂ ਦੀ ਨੈਕ ਮਸਲ ਇੰਪਰੂਵ ਨਹੀ ਹੋ। ਪਾਉਂਦੀਆਂ ਸਾਡ ਟਾਈਮ ਸਾਡੀ ਮੰਮੀ ਸਾਨੂੰ ਆਪੜ ਮਾਰ ਮਾਰ ਕੇ ਰਵਾ ਦਿੰਦੀ ਸੀਗੀ ਰੋ। ਤੇ ਨੈਕ ਮਸਲਸ ਇੰਪਰੂਵ ਹੋਣਗੀਆਂ ਇਹਦੀਆਂ
ਹਮ
ਉਹੀ ਤੇ ਨਾ ਬਸ ਉਹ ਧਿਆਨ ਦਿੰਦੇ ਨੇ ਮੋਬਾਇਲ ਵਗੈਰਾ ਤੇ ਫਰ ਉਸ ਤੋਂ ਬਾਅਦ ਦਿੱਕਤ ਵੱਧ ਜਾਂਦੀ ਹੈਦੀ ਆਈਸੈ ਆਈਸੈਟ ਵੀਕ ਹੋ ਜਾਂਦੀ ਹੈ ਦੋ ਮਤਲਬ ਪੰਜ ਸਾਲ ਦੇ ਬੱਚੇ ਦੀ ਵੀ ਆਇ ਸਡ ਵੀ ਹੋ ਜਾਂਦੀ ਪੰਜ ਸਾਲ ਲੱਗ ਜਾਂਦਾ ਹੈ ਕਈਆਂ ਨੂੰ ਕਰਨਾ ਦੀ ਪ੍ਰੋਬਲਮ ਹੋ ਜਾਂਦੀ ਹੈ ਸੁਣਨ ਲੱਗ ਜਾਂਦੇ ਨੇ
ਹਾਂਜੀ ਹਾਂਜੀ ਹਾਂਜੀ
ਕਿਉਂਕਿ ਉਹ ਫੋਨ ਰ ਟੀ ਵੀ ਨਾ ਬਹੁਤ ਜ਼ਿਆਦਾ ਯੂਜ ਕਰਦੇ ਨੇ ਟੀਵ ਦੀ ਆਵਾਜ਼ ਤੇਜ਼ ਸਜੈਕਟ ਕਰਦੇ ਨੇ
ਬਾਰ ਬੁਖਾਰ ਚ ਉਹਨਾਂ ਨੇ ਕੀ ਆਪਣਾ ਰੀਲ ਵੇਖਣੀਆਂ ਖੁਸ਼ ਹੋ ਜਾਣਾ ਆ ਉਹ ਨੂੰ ਪਤਾ ਨੀ ਆਪਾਂ ਕੀ ਕੁਝ ਬੱਚਿਆਂ ਨੂੰ ਸਭ ਤੋਂ ਪਹਿਲੀ ਗਲਤੀ ਤੇ ਮਾਪਿਆਂ ਦੀ ਆ ਉਹ ਨਹੀਂ ਫਲਾਉਣਾ ਚਾਹੀਦਾ ਫੋਨ
ਭਾਵੇਂ ਜਿੰਨਾ ਵੀ ਰੋ ਰਿਹਾ ਕੋਈ ਨੀ ਹੋ ਜਾਵੇਗਾ ਚੁੱਪ
ਹਾਂ ਬਿਲਕੁਲ ਉਹਨੂੰ ਨਾ ਖੁਦ ਹੀ ਇੰਟਰੋਡਿਊਸ ਕਰਾਉਂਦੇ ਨੇ ਕਿ ਕਾਰਟੂਨ ਦੇਖ ਕਾਰਟੂਨ ਕਾਰਟੂਨ ਦੇਖ ਕਾਰਟੂਨ
ਹੂੰ ਉਹਦੇ ਤੇ ਵੇਖਣਾ ਚਾਲੂ ਕਰਦਾ ਫੇਰ ਬਾਅਦ ਚ ਕਹਿੰਦੇ। ਛੱਡਦੇ ਹੁਣ ਛੱਡ ਦੇ ਬਸ ਕਰਏ ਉਹ।
ਸਹੀ ਗੱਲ ਏ। ਛੇ ਛੇ ਮਹੀਨੇ ਦੇ ਬੱਚੇ ਮੈਂ ਛੇ ਛੇ ਮਨੇ ਦੇ ਬੱਚਾ ਫੋਨ ਦੇਖਿਆ ਕਾਰਟੂਨ ਦੇਖਦੇ ਮੈਨ ਬੈਠ ਕੇ। ਸਿਕਸ ਮੰਥ ਦਾ ਬੱਚਾ ਕਾਰਟੂਨ ਦੇਖ ਰਿਹਾ ਬੈਠ ਕੇ ਮੈੇ ਐਸੇ ਬੱਚੇ ਵੀ ਦੇਖੇ ਨੇ।
ਸਮਾਂ ਬਦਲ ਕੇ ਆਣ ਤੇ
ਉਹ ਇਥੇ ਉਹ ਇੱਕ ਸਾਲ ਦਾ ਬੱਚਾ ਹੋਏਗਾ ਨਾ ਡੇਢ ਸਾਲ ਦਾ ਬੱਚਾ ਉਹ ਰੀਲ ਸਕਰੋਲ ਕਰਨ ਲੱਗ ਜਾਂਦਾ ਦਾ ਅੰਗੂਠਾ ਕੰਮ ਕਰਨਾ ਸ਼ੁਰੂ ਕਰ ਦਿੰਦਾ
ਹੂੰ ਹੂੰ
ਅੰਗੂਠਾ ਉਂਗਲ ਨਾਲ ਰੀਲਸ ਸਕਰੋਲ ਕਰਦਾ ਰਹੇਗਾ ਓਰ ਸ਼ਾਂਤੀ ਨਾਲ ਬੈਠਾ ਰਹੇਗਾ ਰੋਟੀ ਖਾਣੀ ਏ ਉਹਨੂੰ ਕੁਛ ਵੀ ਖਾਣਾ ਰੀਲ ਚਲਦੀ ਰਹੀ ਖਾਂਦਾ ਰਹੇਗਾ ਫੋਨ ਖੋਲੋ ਰੋਟੀ ਅੱਗੇ ਹੜ ਜਾਏਗੀ ਉਹਦੇ
ਰੋਣਾ ਚਾਲੂ ਕਰਦੇ ਗਾ
ਬਿਲਕੁਲ ਉਸ ਟਾਈਮ ਹੀ ਰੋਣ ਲੱਗ ਜਾਂਦਾ ਕਿ ਨਹੀਂ ਮੈਨੂੰ ਫੋਨ ਤੋਂ ਮੈਂ ਤਾਂ ਹੀ ਰੋਟੀ ਖਾਵਾਂਗਾ ਜਦੋਂ ਮੈਂ ਰੋਟੀ ਨਹੀਂ ਖਾਂਦਾ ਫੇਿਰ ਹੈਬਿਟ ਪੈ ਜਾਂਦੀ ਨਾ ਫਿਰ ਬਾਅਦ ਚੋਂ ਪੇਰੈਂਟ ਫਿਰ ਬਲੇਮ ਕਰਦਾ ਸਾਡਾ ਬੱਚਾ ਗਰੋਥ ਨੀ ਕਰ ਰਿਹਾ ਮਸਲਸ ਨੀ ਗਰੋਥ ਹੋ ਜਾ ਉਹਦੇ ਤੁਰਦਾ ਵੀ ਨੀ ਪਿਆ ਬੋਲਦਾ ਵੀ ਨੀ ਪਿਆ ਜਦੋਂ ਜਾਇ ਤੇ ਫਿਰ ਤੁਰੇ ਫਿਰੇ ਕਿੱਧਰੋਂ ਉਹਨੂੰ ਐਕਟੀਵਿਟੀ ਦਿਖ ਨ ਰਹੀ ਤੇ ਕਿੱਦਾਂ ਤੁਰੇ ਫਿਰੇਗਾ
ਹਾਂਜੀਾਂ
ਬਿਲਕੁਲ ਸਾਡੇ ਸਾਈਡ ਵੀ ਇਹੀ ਹਾਲ ਹੈ ਮੈਂ ਥੋੜੇ ਅੱਛਾ ਦੇਖਦੀ ਨਾ ਮੈਂ ਕਹਿੰ ਪੈਰੈਂਟਸ ਕਿੰਨੇ ਚਿੱਲ ਨੇ ਔਰ ਉਹ ਬਹੁਤ ਚਿਲ ਰਹਿੰਦੇ ਨੇ ਸਾਡਾ ਬੱਚਾ ਮੋਬਾਇਲ ਫੋਨ ਚਲਾ ਰਿਹਾ ਨਾ ਉਹ ਬਹੁਤ ਚਿਲ ਰਹਿੰਦੇ ਨੇ
ਨਹੀਂ ਨਹੀਂ ਪਹਿਲੇ ਉਹ ਅੱਜ ਕੱਲ ਤੇ ਯਾਰ ਫਰ ਮਾਪਿਆਂ ਨੂੰ ਵੀ ਤੇ ਟਾਈਮ ਨ ਆ ਉਹ ਵੀ ਤੇ ਫੋਨ ਵੇਖਦੇ ਉਹ ਵੀ ਕੁਛ ਨਾ ਕੁਛ ਕਰੀ ਜਾ ਰਹੇ ਨੇ ਫਿਰ ਉਹ ਵੀ ਬੱਚਿਆਂ ਨੂੰ ਵੀ ਐਵੇਂ ਹੀ ਬਣਾਈ ਜਾ ਰ ਪਲੇ ਦੇ ਟਾਈਮ ਤੇ ਤੇ ਆਪਣਾ
ਪੇਲੇ ਟਾਈਮ ਤੇ ਆਪਣਾ ਬੱਚਾ ਜਿਵੇਂ ਰਿੜਦਾ ਸੀ ਗੋਡਿਆ ਭਾਰ ਹੁੰਦਾ ਸੀ ਉਹ ਬੋਲ ਦਿੰਦੇ ਸੀ ਲਿਆ ਕੇ ਉਹ ਫੜਦਾ ਸੀ ਇੱਧਰ ਜਾਂਦਾ ਸੀ ਉੱਧਰ ਜਾਂਦਾ ਸੀ ਪੂਰਾ ਦਿਨ ਫਿਰ ਥੱਕ ਕੇ ਸੋ ਜਾਂਦਾ ਸੀ
ਹਾਂ ਹਾਂ ਫੇਰ ਸੋ ਜਾਂਦਾ ਸੀ ਹੁਣ ਉਹ ਚੀਜ਼ਾਂ ਹੈ ਹੀ ਨਹੀ ਉਹਨੂੰ ਮੋਬ ਉੱਡਦਾ ਮੋਬਾਇਲ ਦੇਖਦਾ ਮੋਬਾਇਲ ਦੇਖ ਅੱਖਾਂ ਥੱਕ ਜਾਂਦੀਆਂ ਸੋ ਜਾਂਦਾ ਫਿਰ ਮੋਬਾਈਲ ਦਿਓ ਫਿਰ ਸੋ ਜਾਂਦਾ
ਹਾਂਜੀ ਫਿਰ ਉਹਨੂੰ ਵਾਕਰ ਵੁਕਰ ਲਿਆ ਕੇ ਦੇਣਾ ਹਾਂਜੀ
ਬਹਿੰਦੇ ਵੀ ਨੀ ਬੱਚੇ ਵਾਕਰਾਂ ਚ ਮੈਂ ਆਪਣੇ ਸਾਡੇ ਅ ਹੈਗਾ ਪੜੋਸ ਬੱਚਾ ਉਹ ਬਹਿੰਦਾ ਵੀ ਨੀ ਵਾਕਰ ਵਿਚ
ਨਹੀਂ ਨਹੀਂ ਉਹਨੂੰ ਵਾਕਰ ਲਿਆ ਕੇ ਦੋ ਆਪਣਾ ਚੱਲੇਗਾ ਤੁਰੇ ਫਿਰੇਗਾ ਫੇਰ ਉਹ ਹੋੌਲੀ ਹੋਲੀ ਆਪਣੀ ਪੈਰਾਂ ਤੇ ਆਏਗਾ
ਉਹ ਬਹਿੰਦਾ ਹੀ ਨਹੀਂ ਉਹਨੂੰ ਜੇ ਉਹਦੀ ਮੰਮੀ ਬਿਠਾ ਦੇਗੀ ਨਾ ਵਾਕਰ ਚ ਉਹਨੇ ਰੋਣਾ ਸ਼ੁਰੂ ਕਰ ਦੇਣਾ ਉਹਨੂੰ ਫੋਨ ਕੇ ਬਾਅ ਦੇਗੀ ਨਾ ਉਹ ਚੁੱਪ ਹੋ ਜਾਏਗਾ ਫਿਰ
ਬਸ ਜੀ ਬੱਚਿਆਂ ਦਾ ਸਰੀਰ ਹੀਉ ਤੇ ਚੱਲਣਾ ਬੰਦ ਕਰ ਗਿਆ ਹੁਣਾ ਫੋਨ ਆ ਗਏ ਫੋਨ ਚੱਲਦੇਏ ਸਰੀਰ ਬੰਦ ਹੋ ਗਏ ਬੈਠੇ ਨੇ ਇੱਕੋ ਜਗ੍ਹਾ ਤੇ ਫ਼ੋਨ ਵੇਖੀ ਜਾ ਦਿੰਨਾ ਇੱਧਰ ਪਹਿਲਿਆਂ ਨੂੰ ਉੱਧਰ ਜਾ ਕੇ ਉੱਧਰ ਬੁਲਾਉਂਦੇ ਸੀ ਇੱਧਰ ਬੁਲਾਉਂਦੇ ਉਹ ਖੇਡਦਾ ਸੀ ਭੱਜਦਾ ਸੀ ਉਹ ਸੋ ਜਾਂਦਾ ਸੀ ਫੇਰ ਉਸ ਤੋਂ ਬਾਅਦ ਫੇਰ ਉਹ ਖਾਇਆ ਪੀਆ ਵੀ ਲੱਗਦਾ ਸੀ ਬੋਡੀ ਦੀ ਗਰੋਥ ਵਧੀਆ ਹੁੰਦੀ ਸੀ
ਹੁਣ ਤੇ ਬੱਚੇ ਖਾਂਦੇ ਵੀ ਨਹੀ ਕਈ ਬੱਚੇ ਤੇ
ਟੈਂਨਥ ਦਾ ਬੱਚਾ ਤੇ ਐਂ ਲੱਗਦਾ ਜਿਵੇਂ ਆਪਣਾ ਤੁਸੀ ਸਿਕਸਥ ਕਲਾਸ ਤੇ
ਹਾਂ ਸਹੀ ਗੱਲ ਹੈ ਗਲ ਏ ਖਾਇਆ ਪੀਆ ਲੱਗਦਾ ਵੀ ਨਹੀਂ ਜੈਸੇ ਕਿਵੇਂ ਨੇ ਬੱਚੇ ਦੇਖੇ ਨਾ ਉਹ ਖਾਂਦੇ ਪੀਦੇੱ ਲਗਦੇ ਹੀ ਨੀ ਸਰੀਰ ਵਿੱਚ ਇੱਕ ਪਰਸੈਂਟ ਸਰੀਰ ਚ ਨੀ ਲੱਗਦਾ ਕਿਉਂਕਿ ਉਹ ਐਕਟੀਵਿਟੀ ਨਹੀਂ ਕਰਦੇ ਪਾਏ ਨਾ ਅਗਰ ਉਹ ਐਕਟੀਵਿਟੀ ਕਰੇਗਾ ਤਾਂ ਖਾਇਆ ਪੀਓ ਉਹਨੂੰ ਲੱਗੇਗਾ ਰ ਹਜ਼ਮ ਹੋਏਗਾ ਸੋ ਉਹਦੀ ਗਰੋਥ ਹੋਏਗੀ
ਜੇ ਉਹ ਨੇ ਕਰ ਦੀ ਬਚਪਨ ਚ ਐਕਟੀਵਿਟੀ ਤੇ ਅੱਗੇ ਲੰਬੇ ਚੱਲਣਗੇਏ ਬੈਠੇ ਰਹੇ ਤੇ ਫਿਰ ਕੀ ਲਓ
ਬੈਠੇ ਰਹੁ ਬਿਲਕੁਲ ਸਹੀ ਕਹਿ ਰੇ ਤੁਸੀਂ ਸਾਡੇ ਪੜੋਸ ਬੱਚਾ ਵੇ ਕਹਿੰਦੇ ਮੈਂ ਉਹਦੇ ਪੇਰੈਂਟਸ ਨੂੰ ਬੋਲਣੀ ਤੁਸੀਂ ਫੋਨ ਇਹਨੂੰ ਕੱਢ ਦਿਖਾਇਆ ਕਰੋ ਕਹਿੰਦੇ ਚੁੱਪ ਹੀ ਨਹੀਂੀ ਕਰਦਾ ਬਿਨਾਂ ਮੋਬਾਈਲ ਦੇ ਕੀ ਕਰੀਏਸੀਂ ਹੁਣ ਮ ਕਿਹਾ ਠੀਕ ਹੈ ਫੇਰ ਦਿਖਾਓ ਉਹਨੂੰ ਹੈਬਿਟ ਪੈ ਗਈ ਮੋਬਾਇਲ ਦੀ ਹੁਣ ਉਹ ਉਹ ਵੀ ਕੀ ਕਰੇ
ਜੀ ਬਿਨਾਂ ਹਾਂਜੀ ਹਾਂਜੀ ਆ ਰਹੀ ਆਵਾਜ਼
ਉਹ ਜ ਇਹਨਾਂ ਦੀ ਗਲਤੀ ਹੈ ਸਾਰਿਆਂ ਦੀ ਅੱਜ ਕੱਲ੍ਹ ਦੇ ਪਪਰੇਂਟਸ ਦੀ ਆਪ ਨੂੰ ਵੀ ਟਾਈਮ ਨਹੀਂ ਹੁੰਦਾ ਆਪਣੇ ਬੱਚਿਆਂ ਨੂੰ ਵੀ ਨਹੀਂ ਟਾਈਮ ਦੇਂਦੇ ਫੋਨ ਕੀ ਟਾਈਮ ਯੂਜ ਕਰੀ ਜਾ ਰਹੀ ਹੈ
ਕਈ ਵਾਰ ਤਾਂ ਪਤਾ ਮੈਨੇ ਐਸੇ ਐਸੇ ਸੀਨ ਵੀ ਦੇਖੇ ਨੇ ਪਤਾ ਕੀ ਹੁੰਦਾ ਹੈ ਬੱਚਾ ਮੋਬਾਈਲ ਲੈ ਕੇ ਬੈਠੇ ਖਿਆ ਉਹਦੀ ਮੰਮੀ ਟੀ ਵੀ ਦੇਖਦੀ ਹੋਈਏ
ਹਾਂਜੀ ਹਾਂਜੀ ਤੇ ਪਾਪਾ ਤੇ ਪਾਪਾ ਆਪਣਾ ਫੋਨ ਵੇਖ ਵੀਨ ਉਹ ਆਪਣਾ ਹੋਣ ਤੇ ਉਹ ਹੋਣ ਐਵੇ ਹੀ ਚੱਲਦਾ ਵਾ ਅੱਜ ਕੱਲ ਐਵੇ ਹੀ ਚੱਲਦਾ ਬੱਚਿਆਂ ਨੂੰ ਟਾਈਮ ਕਿੱਧਰ ਦੇ ਰਹੇ ਪੇਰੈਂਟਸ ਉਹਨਾਂ ਦੀ ਗਰੋਥ ਵੀ ਨਹੀਂ ਹੋਣੀ ਸਈ ਤਰ੍ਹਾਂ ਉਹਨਾਂ ਨੂੰ ਖਾਣ ਫੇਰੇ ਸਹੀ ਤਰ੍ਹਾਂ ਬਸ ਉਹੀ ਦੋ ਗਰੇਹੀਆਂ ਖਾਣੀ ਉਹਨੇ ਨਾ ਕਰ ਦੇਣੀ ਤੇ ਨਾ ਹੋ ਗਈ ਕਦੇ ਤੇ ਜਬਰਦਸਤੀ ਪਾ ਦੀ
ਤੂੰ ਰਹੀ ਨੀ ਖਾਣਦੇ ਉਹਨੇ ਪੀਜ਼ਾ ਮੰਗਵਾ ਦੋ ਮੋਮੋਜ਼ ਮੰਗਵਾ ਦੋ
ਹਮ
ਤੇ ਮੈਗੀ ਬਣਾ ਦੋ ਟੀਡ ਭਰ ਜਾਏਗਾ ਉਹਦਾ ਬਸ ਬਸ ਬਤਾ ਦਿ ਮੋਬਾਇਲ ਉਤੇ ਕਮ ਕੰਪਸਰੀ ਹੈ ਉਹਨਾਂ ਨੇ ਕੁਛ ਵੀ ਖਾਣਾ ਨਾ ਕੁਛ ਵੀ ਉਹਨਾਂ ਨੂੰ ਪਹਿਲੇ ਫੋਨ ਦੇ ਦੋ ਤੇ ਫਿਰ ਉਹ ਖਾ ਲੈਣਗੇ ਤੁਸੀਂ ਫੋਨ ਖੋਲੋ ਤੇ ਰੋਟੀ ਆਪਣੇ ਆਪ ਹੱ ਅੱਗੇ ਵੜ ਜਾਏਗੀ
ਹਾਂਜੀ ਬਿਲਕੂਲ
ਮੈਂ ਕਈ ਪੇਰੈਂਟਸ ਨੂੰ ਬੋਲਣੀ ਮੈਂ ਨਾ ਕਿਸੇ ਬੱਚੇ ਨੂੰ ਫੋਨ ਕਰ ਦਿਖਾਇਆ ਕਰੋ ਆਈ ਸਾਈਡ ਵੀਕ ਹੋ ਜਾਂਦੀ ਹੈ ਜਾਂ ਉਹ ਤੇ ਕਹਿੰਦੇ ਸਾਡਾ ਬੱਚਾ ਮੁੜਦਾ ਨੀ ਨਾ ਹੁਣ ਉਹਨੂੰ ਆਦਤ ਪੈ ਗਈ ਹੈ ਮੈਂ ਕਿਹਾ ਆਦਤ ਪਾਈ ਕਿਉ ਬਚੀਆ ਨੂੰ ਉਹਨਾਂ ਨੂੰ ਹੈਬਟ ਹੋ ਗ ਉਹ ਛੁਟੇ ਹੀ ਥੋੜ੍ਹ ਨਾ ਹੁ ਜ ਤੁ ਵੱਡ ਹੋਏਗਾ ਤਾਂ ਹੈਬਿਟ ਹੋਰ ਵੱਦੀ ਜਾਏਗੀ
ਹਾਂਜੀ ਓਹ ਤੇ ਹੈ ਥੀਰੇ, ਹੈ ਇਹ ਵੀ
ਉਹ ਫੇਰ ਉਹੀਓ ਫਿਰ ਦਿੱਕਤ ਨਾ ਕਿ ਆਈ ਸਾਈਡ ਵੀਕ ਹੈ ਜਾਂ ਫਿਰ ਕਨਾਂ ਚ ਪ੍ਰੋਬਲਮ ਜਾਂਦੀ ਏ, ਐਕਟੀਵਿਟੀ ਤਾਂ ਕਰਦੇ ਨੇ। ਤੇ ਫਿਜ਼ਕਲ ਐਕਟੀਵਿਟੀ ਹੋਗੀ ਤਾਂ ਬੋਡੀ ਤੁਹਾਡੀ ਗਰੋਥ ਹੀ ਨਹੀਂ ਹੋਏਗੀ ਬੋਡੀ ਤਾ ਉਦਾਂ ਹੀ ਉੱਦਾ ਹੀ ਰਹੇਗੀ।
ਜੀ, ਜੀ ਸਹੀ ਗੱਲ
ਨਾ ਤੇ ਉਹਨਾ ਦਾ ਮਾਇੰਡ ਡਿਵਲਪਮੈਂਟ ਹੋ ਪਾਂਦਾ। ਚਲੋ ਠੀਕ ਹੈ ਤੁਹਾਨੂੰ ਲਗਾਂਨੇ ਆ ਦੁਬਾਰਾ ਫ਼ੋਨ। ਫ ਓਕੇ ਸਤਿ ਸ੍ਰੀ ਅਕਾਲ।